ਹੈਲੋ।
ਹੈਲੋ।
ਵੀਰ ਜੀ ਸਤਿ ਸ਼੍ਰੀ ਅਕਾਲ। ਹੈਲੋ।
ਹੈਲੋ।
ਹੈਲੋ।
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
ਹੈਲੋ।
ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ।
ਹੋਰ ਜੀ।
ਹੋਰ ਠੀਕ ਓ।
ਹਾਂਜੀ-ਹਾਂਜੀ, ਵਧੀਆ ਜੀ ਤੁਸੀਂ ਦੱਸੋ ਜੀ।
ਵਧੀਆ, ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ ਹਜੇ ਬਸ ਖਾਨਾ ਖੁਣਾ ਖਾਇਆ ਸੀ। ਥੋੜਾ ਜਿਹਾ ਘੁੰਮਣ ਆਇਆ ਸੀ ਬਾਹਰ ਜ਼ਰਾ।
ਅੱਛਾ, ਅੱਛਾ ਹੋਰ ਪੜ੍ਹਾਈ ਪੜੂਈ ਠੀਕ ਚੱਲਦੀ।
ਹਾਂਜੀ, ਹਾਂਜੀ ਵਧੀਆ, ਵਧੀਆ ਤੁਸੀਂ ਦੱਸੋ ਤੁਹਾਡੀ ਕਿੱਦਾਂ ਚੱਲ ਰਹੀ ਹੈ।
ਨਹੀਂ ਬਸ ਤਿੰਨ ਚਾਰ ਦਿਨ ਚ ਪੇਪਰ ਨੇ ਸੱਤ ਜੁਲਾਈ ਨੂੰ।
ਅੱਛਾ ਜੀ। ਕੱਦ ਤੱਕ ਚੱਲੋਗੇ ਪੇਪਰ ਤੁਹਾਡੇ ਹੈਲੋ। ਹੈਲੋ। ਤੁਆਡੀ ਵਾਜ ਨੀ ਆਂਦੀ ਪਈ ਬਾਜੀ
ਮੈਂ ਕਿਹਾ ਤੁਹਾਡੇ ਹੋ ਗਏ ਪੇਪਰ ਪੁਪਰ।
ਹਾਂਜੀ-ਹਾਂਜੀ, ਮੇਰੇ ਵੀ ਹਜੇ ਹੋਈ ਗਏ ਨੇ ਬਸ ਅੱਧੇ ਕੁ ਹੋਏ ਨੇ ਅੱਧੇ ਕੁ ਰਹਿ ਗਏ ਨੇ।
ਅੱਛਾ।
ਹਾਂਜੀ-ਹਾਂਜੀ।
ਹੋਰ ਦੱਸੋ?
ਵੀਰੇ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ?
ਹਾਂ ਜੀ ਹਾਂ ਜੀ ਪੁੱਛੋ ਜੀ?
ਮਤਲਬ ਤੁਸੀਂ ਭੱਜ ਭੁੱਜ ਲੈਂਦੇ ਹੋ ਜਿਵੇਂ ਇੱਥੇ। ਮਤਲਬ ਪ੍ਰਿੰਟ ਲਾ ਲੈਂਦੇ ਔ।
ਪਰਿੰਟ ਸਪਰਿੰਟ ਨ੍ਹੀਂ ਮਤਲਬ ਸਪਰਿੰਟ ਤਾਂ ਨੀਂ ਲਾ ਪਾਂਦਾ। ਪਰ ਜਿਵੇ ਥੋੜ੍ਹਾ ਬਹੁਤਾ ਭਜਣਾ ਹੋਵੇ ਨਾ ਉਹ ਤਾਂ ਭੱਜ ਲੈਂਨਾ।
ਅੱਛਾ।
ਹਾਂ ਹਾਂ ਮਤਲਬ ਜਿਹੜਾ ਉਹ ਜੋਗਿੰਗ।
ਤੇ ਮਤਲਬ ਤੁਸੀਂ ਕਦੇ ਜਿਹੜੀ ਕਾਵਟ ਹੁੰਦੀ ਐ ਉਹ ਲੈਣ ਗਏ ਹੋ ਕਦੀ?
ਨਹੀਂ ਨਹੀਂ ਭਾਜੀ ਮੈਂ ਤਾਂ ਨਹੀਂ ਗਿਆ ਅੱਜ ਤੱਕ ਲੈ ਮਤਲਬ ਉਹਦਾਂ ਦਾ ਗਿਆ ਵੈਸੇ ਮਤਲਬ। ਟ੍ਰੇਨ ਟਰਾਨ ਅਤੇ ਬਾਈਕ ਬੁਇਕ ਐਵੇ ਨੀਂ ਗਿਆ ਮਤਲਬ। ਪੈਦਲ ਪੂਦਲ ਨਾ ਨਾ ਡਾਕ ਕਵੜਤਾ ਅੱਜ ਤੱਕ ਨ੍ਹੀਂ ਗਿਆ ਮੈਂ। ਮੈਂ ਪੈਦਲ ਵੀ ਨਹੀਂ ਗਿਆ ਡਾਗ ਤੇ ਦੂਰ ਦੀ ਗਲ ਐ ਭਾਜੀ।
ਹਮ।
ਹਾਂਜੀ ਉਹ। ਤੁਸੀਂ ਗਏ ਔ।
ਮੈਂ ਐਸ ਐਸ ਵਾਰੀ ਸੋਚ ਰਿਹਾ ਸੀ
ਅੱਛਾ, ਅੱਛਾ ਭਾਜੀ ਉਹ ਤਾਂ ਬੜਾ ਔਖਾ ਹੁੰਦੇ ਏ ਲਿਆਣਾ।
ਹੂੰ ਸਟੈਮੀਨਾ ਬਹੁਤ ਚਾਹੀਦਾ।
ਬਹੁਤ ਜਿਆਦਾ ਚਾਹੀਦਾ ਭਾਜੀ।
ਤੇ ਮੈਂ ਇਹ ਪੁੱਛਣਾ ਸੀ ਤੁਸੀਂ ਚੱਲੋਗੇ ਮਤਲਬ ਮੇਰੇ ਨਾਲ। ਜੇ ਹਲੇ ਤੇ ਇੱਕ ਮਹੀਨਾ ਤੁਸੀਂ ਮਤਲਬ ਭਜ ਕੇ ਵੇਖ ਲੋ ਨਹੀਂ ਭਜ ਸਕਦੇ ਤਾਂ ਕੋਈ ਨਾ।
ਮੈਂ ਕਿਹਾ ਭਾਜੀ ਉਹਦੇ ਲਈ ਤਾਂ ਇੱਕ ਦੋ ਮਹੀਨਾਂ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਐ।
ਹਾਂ ਤੇ ਹੱਲੇੇ ਤਾਂ ਇੱਕ ਮਹੀਨਾ ਪੂਰਾ ਪਿਆ ਇੱਕ ਮਹੀਨਾ ਪੂਰਾ ਪਿਆ।
ਹਾਂਜੀ ਹਾਂ ਮਹੀਨਾ ਤਾਂ ਪਿਆ ਮਤਲਬ ਡੇਲੀ ਤੁਸੀਂ ਦੋ ਘੰਟੇ ਭੱਜ ਕੇ ਲਗਾਤਾਰ ਭੱਜੋਗੇ।
ਨਹੀਂ ਨਹੀਂ ਦੋ ਘੰਟੇ ਤਾਂ ਬਹੁਤ ਹੋਣਗੇ ਵੀਰੇ।
ਨਹੀਂ ਮਤਲਬ ਦੋ ਘੰਟੇ ਮੈਂ ਸਪਰਿੰਟ ਨਹੀਂ ਕਹਿ ਰਿਹਾ ਮਤਲਬ ਦੋ ਘੰਟੇ ਜਿਹੜਾ ਜੋਗਿੰਗ ਵਾਲੀ ਸਪੀਡ ਹੁੰਦੀ ਆ ਨਾਂ ਉਹ ਵਾਲੀ।
ਸਪ੍ਰਿੰਨਟ ਈ ਤੇੇ ਲਾਣੀ ਏ।
ਨਹੀਂ ਜੀ। ਉਹ ਤਾਂ ਮਤਲਬ ਤੁਸੀਂ ਸਮਝੇ ਨੀ ਮੇਰੀ ਗੱਲ ਲਾਨੀ ਤਾਂ ਸਪਰਿੰਟ ਈ ਐ। ਪਰ ਉਹ ਜਿਹੜਾ ਇੱਕ ਲੈਵਲ ਆਊਗਾ ਨਾ ਤੁਹਾਡੀ। ਸਟੈਮੀਨਾ ਦਾ। ਉਹ ਜੋਗਿੰਗ ਵਾਲੀ ਸਪੀਡ ਤੋਂ ਹੀ ਆਊਗਾ ਧੀਰੇ ਧੀਰੇ ਮਤਲਬ ਟਾਈਮਿੰਗ ਵਧਾਉਂਗੇ ਨਾ ਤਾਂ।
ਤੇ ਮੈ ਉੱਥੇ ਦਾ ਮਤਲਬ ਐਹ ਥੋੜ੍ਹੀ ਨਾ ਐ ਕਿ ਨੋਨ ਸਟਾਪ ਭੱਜਣਾ। ਜਿਵੇਂ ਤੁਸੀਂ ਭੱਜੋਗੇ ਪੰਜਾਹ ਸੌ ਮੀਟਰ, ਤੇ ਤੁਸੀਂ ਬਾਈਕ ਤੇ ਬਹੋਗੇ ਇੱਕਦਮ ਰੁਕ ਕੋਏ ਕਿਸੇ ਨੂੰ ਕਾਵੜ ਦਓਗੇ, ਉਹ ਚੀਜ ਹੈਗੀ।
ਹਾਂ ਉਹਦੇ ਚ ਸਟੈਮੀਨਾ ਪੂਰਾ ਚਾਹੀਦੈ ਨਾ, ਮਤਲਬ ਬਾਰ- ਬਾਰ ਭੱਜਣਾ ਹੀ ਹੁੰਦੈ, ਮਤਲਬ ਤੁਹਾਡਾ ਨੰਬਰ ਬਾਰ -ਬਾਰ ਆਉਗਾ। ਸਟੈਮਿਨਾ ਦੇ ਲਈ ਤੁਸੀਂ ਨਾ ਇੱਕ ਜੋਗਿੰਗ ਵਾਲੀ ਸਪੀਡ ਮੇਨਟੇਨ ਰੱਖਣੀ ਪੈਣੀ ਹੈ ਤੁਸੀਂ ਡੇਲੀ ਤੁਸੀਂ ਇੱਕ ਆਪਣਾ ਐਵਰੇਜ ਬਣਾ ਲਓ ਕਿ ਦੋ ਕਿਲੋਮੀਟਰ ਮੈਂ ਡੇਲੀ ਭੱਜਣਾ ਏ। ਫਿਰ ਉਸ ਤੋਂ ਬਾਅਦ ਇੱਕ ਅੱਧੀ ਇੱਕ ਦੋ ਸਪਰਿੰਟ ਲਾ ਲਓ ਤੁਸੀਂ ਦੋ-ਦੋ ਸੌ ਮੀਟਰ।
ਉਹਦੇ ਲਈ ਦੇਸੀ ਗਾਂ ਚਾਹੀਦੀ।
ਹਾਂ ਦੇਸੀ ਖਾਦ ਤਾਂ ਚਾਹੀਦਾ ਭਾਜੀ ਉਹ ਨਹੀਂ ਚੱਲਦਾ ਕਹਿੰਦਾ ਉਹ ਜਿੰਮ ਵਾਲਾ ਨਹੀਂ ਚੱਲਦਾ ਉਹਦੇ ਵਿੱਚ।
ਇਹ ਡਾਕਟਰ ਜ਼ਿਆਦਾਤਰ ਤੇ ਹਰਿਆਣੇ ਤੋਂ ਹੀ ਜਾਂਦੇ ਨੇ ਹੈ ਨਾ।
ਹਾਂ ਹਰਿਆਣਾ ਤੋਂ ਜ਼ਿਆਦਾ ਜਾਂਦੇ ਮੋਸਟਲੀ ਮਤਲਬ ਨੱਬੇ ਪ੍ਰਸੈਂਟ ਤਾਂ ਹਰਿਆਣਾ ਤੋਂ ਹੀ ਜਾਂਦੇ ਨੇ।
ਹਮ ਤੇ ਇਹ ਯੂਪੀ ਤੋਂ ਜਾਂਦੇ ਨੇ ਜਿਹੜੇ ਆਰਮੀ ਵਾਲੇ ਹਰਿਆਣਾ। ਜ਼ਿਆਦਾਤਰ ਤੇ ਜਾਟ ਹੀ ਜਾਂਦੇ ਨੇ ਹਰਿਆਣਾ ਦੇ ਪੰਜਾਬ।
ਦੇ ਨੇ ਯੂਪੀ ਤੋਂ ਜਾਟ ਹੋ ਗਏ ਗੁੱਜਰ ਹੋ ਗਏ ਏ ਜਾਂਦੇ ਨੇ।
ਹੂੰ,
ਤੇ ਵਕ
ਮੈਂ ਸੋਚ ਰਿਹਾ ਸੀ, ਮੈਂ ਸੋਚ ਰਿਹਾ ਸੀ ਐਸ ਵਕ ਇਸ ਵਾਰੀ ਮੈਂ ਵੀ ਚੱਲਣਾ, ਪਰ ਦੇਖਣੇ ਹਾਂ ਬਾਬੇ ਨੇ ਬੁਲਾਇਆ ਤੇ ਚੱਲਾਂਗੇ।
ਚੱਲ ਤਾਂ ਜਾਣਾ, ਪਰ ਥੋੜਾ ਜਾ ਨਾ ਆਪਣਾ ਇੱਕ ਮੇਨਟੇਨ ਕਰਨਾ ਲੈਵਲ, ਤੁਸੀਂ ਨਾ ਅਜੇ ਇੱਕ ਮਹੀਨਾ ਪਿਆ ਨਾ। ਤੁਸੀਂ ਡੇਲੀ ਭੱਜੋ ਸਵੇਰੇ, ਜਿੰਨਾ ਤੁਹਾਡੇ ਤੋਂ ਹੋ ਪਾਵੇ।
ਹੂੰ।
ਜਦੋਂ ਵੀ ਤੁਸੀਂ ਜਾ ਪਾਓਗੇ, ਇੱਦਾਂ ਤਾਂ ਨਹੀਂ ਜਾ ਪਾਓਗੇ, ਮਤਲਬ ਨਾ ਇੱਦਾਂ ਥੱਕ ਜਾਓਗੇ। ਨੰਗੇ ਪੈਰ ਭੱਜਣਾ ਹੁੰਦਾ, ਚੱਪਲ ਪਾ ਕੇ ਨੀ, ਜੁੱਤੇ ਸ਼ੂਜ਼ ਪਾ ਕੇ ਨੀ ਭੱਜਣਾ ਹੁੰਦਾ, ਨੰਗੇ ਪੈਰ ਭੱਜਣਾ ਤੁਸੀਂ ਵੇਖੋ ਹੁਣ, ਗਰਮੀ ਵੀ ਹੁੰਦੀ ਏ। ਪੈਰ ਚ ਛਾਲੇ ਪੈ ਜਾਂਦੇ ਨੇ, ਫਿਰ ਵੀ ਭੱਜਣਾ ਪੈਂਦਾ।
ਨਹੀਂ-ਨਹੀਂ ਜ਼ਰੂਰੀ ਤਾਂ ਨਹੀਂ ਹੈਗੀ ਨੰਗੀ ਪੈਰੀ, ਮੈਂ ਤਾਂ ਵੇਖਿਆ ਨੀ।
ਅੱਛਾ, ਜੁੱਤੇ ਪਾ ਕੇ ਭੱਜਦੇ ਨੇ।
ਮੈਂ ਸ਼ਾਇਦ ਵੇਖਿਆ ਹੋਇਆ।
ਅੱਛਾ-ਅੱਛਾ-ਅੱਛਾ-ਅੱਛਾ। ਮੇਰੇ ਖਿਆਲ ਮੈਨੂੰ ਤਾਂ ਇਹ ਹੀ ਪਤਾ ਸੀ, ਕਿ ਨੰਗੇ ਪੈਰ ਭੱਜਣਾ ਹੁੰਦਾ ਐ।
ਅੱਛਾ-ਅੱਛਾ-ਅੱਛਾ।
ਪਰ ਨੰਗੇ ਪੈਰ ਹੈਗਾ, ਫਿਰ ਉਹ ਵੀ ਮਤਲਬ ਕਰਨਾ ਤੇ ਪਏਗਾ, ਇੱਕ ਵਾਰੀ ਸਟਾਟ ਕਰਤੀ ਤੇ ਫਿਰ ਰੁਕ ਤੇ ਸਕ
ਹਾਂਜੀ-ਹਾਂਜੀ, ਇਹ ਤਾਂ ਗੱਲ ਹੈਗੀ।
ਚਾਹੇ ਵਿੱਚ ਜੋ ਵੀ ਹੋਜੇ, ਰੁਕਣਾ ਤੇ ਹੈ ਨੀ।
ਹਾਂਜੀ-ਹਾਂਜੀ।
ਨਹੀਂ ਤੇ ਉਠਾਣ ਵਾਲੀ ਕਾਵੜ ਵੀ ਹੁੰਦੀ ਹੈ, ਮਤਲਬ ਉਹ ਮੇਰਾ ਮਤਲਬ ਮੇਰਾ ਤਾਂ ਡਾਕ ਲਿਆਣ ਦਾ ਮਨ ਹੈਗਾ।
ਅੱਛਾ-ਅੱਛਾ-ਅੱਛਾ-ਅੱਛਾ।
ਹੂੰ ਤੇ ਪਿਛਲੀ ਤੁਹਾਨੂੰ ਪਤਾ ਜਿਵੇਂ ਹਰਿਆਣੇ ਤੇ ਯੂ ਯੂਪੀ ਦੀਆਂ ਨਾ ਸ਼ਰਤਾਂ ਲੱਗਦੀਆ ਨੇ। ਜੇ ਉਹ ਡਾਕ ਕਾਵੜ ਨੀ ਲੱਗਦੀ, ਲੱਗਦੀਆਂ ਨੇ। ਪਰ ਸਭ ਤੋਂ ਜ਼ਿਆਦਾ ਨਾ ਪਤਾ ਕਿਹਦੇ ਚ ਲੱਗਦੀ ਏ, ਜਿਹੜੇ ਉਹ ਉਠਾਣ ਵਾਲੀ ਨਹੀਂ ਹੁੰਦੀ ਕਾਵੜ।
ਹਾਂਜੀ-ਹਾਂਜੀ-ਹਾਂਜੀ।
ਉਹਦੇ ਚ ਲੱਗਦੀ ਐ, ਪਿਛਲੇ ਦੋ ਤਿੰਨ ਸਾਲਾਂ ਤੋਂ ਹਰਿਆਣਾ ਜਿੱਤ ਰਿਹਾ। ਕਈ ਨਾ ਬੰਦੇ ਹੁੰਦੇ ਨੇ, ਉਹ ਲਾਂਦੇ ਨੇ ਵੀਹ-ਵੀਹ ਲੱਖ ਦੀ ਸ਼ਰਤ, ਕਿ ਕੌਣ ਸਭ ਤੋਂ ਜ਼ਿਆਦਾ ਪਿਛਲੀ ਵਾਰੀ ਹਰਿਆਣਾ ਦਾ ਇਕ ਜਾਟ ਸੀ, ਉਹਨੇ ਚੱਕਿਆ ਸੀ। ਹਰਿਦੁਆਰ ਤੋਂ ਹਰਿਆਣਾ ਲੈ ਕੇ ਆਇਆ ਸੀ ਉਹ, ਮਤਲਬ ਟਾਈਮ ਤੇ ਲੱਗ ਗਿਆ ਸੀ ਉਹਨੂੰ। ਟੈਮ ਦੀ ਲਿਮਿਟ ਨਹੀਂ ਹੁੰਦੀ। ਇਹ ਹੁੰਦਾ ਹੈ, ਕਿ ਟੈਮ ਜਿਵੇਂ ਤੁਸੀਂ ਜਲਦੀ ਲੈ ਆਏ। ਤੇ ਦੋ ਸੌ ਇਕਸੱਠ ਲੀਟਰ ਲਿਆਇਆ ਸੀ ਉਹ, ਦੋ ਸੌ ਇਕਸੱਠ। ਹੁਣ ਵੇਖੋ ਕਿੰਨਾ ਜ਼ਿਆਦਾ ਹੁੰਦਾ ਦੋ ਸੌ ਲੀਟਰ।
ਬਹੁਤ ਜ਼ਿਆਦਾ ਹੁੰਦਾ ਐ, ਭਾਜੀ।
ਅਤੇ ਇਸ ਵਾਰੀ ਇੱਕ ਯੂਪੀ ਤੋਂ ਹੈਗਾ ਇੱਕ ਹਰਿਆਣਾ ਤੋਂ ਹੈਗਾ ਉਹ ਤਿੰਨ ਸੌ ਇੱਕ ਲੀਟਰ ਚੱਕਦੇ ਪਏ ਨੇ। ਹੁਣ ਪਤਾ ਨੀ ਕਿਹੜਾ ਲਿਆਏਗਾ। ਜਿਹੜਾ ਵੀ ਜਿੱਤੇਗਾ, ਮਤਲਬ ਉਹਨਾਂ ਨੂੰ ਨਾ ਵੀਹ ਲੱਖ ਮਿਲਨਾ।
ਇੱਕ ਡੇਢ ਸੌ ਲੀਟਰ ਵੀ ਤਾਂ ਲਿਆ ਸੀ, ਜਿਹੜਾ ਉਹ ਡਰੰਮ ਜ ਭਰ ਕੇ ਲਿਆ ਸੀ ਡੇਢ ਸੌ ਲੀਟਰ।
ਡੇਢ ਸੌ ਲੀਟਰ ਚਲੋ ਘੱਟ ਹੈਗਾ ਨਾ, ਦੋ ਸੌ ਇਕ ਸੱਠ ਲੀਟਰ ਦੀ ਗੱਲ ਕਰ ਰਿਹਾ ਮੈਂ। ਕੁਲ ਇਹ ਦੋ ਬੰਦੇ ਇੱਕ ਦੋ ਤੋਂ ਹੈਗੇ ਨੇ, ਇੱਕ ਦੋ ਯੂਪੀ ਤੋਂ ਹੈਗੇ ਨੇ, ਉਹ ਤਿੰਨ ਸੌ ਇੱਕ ਲੀਟਰ ਮਤਲਬ ਬਰ ਇਸ ਕਰਲਿਆ ਤਿੰਨ ਸੌ ਇੱਕ ਲੀ
ਅੱਛਾ -ਅੱਛਾ- ਅੱਛਾ- ਅੱਛਾ- ਅੱਛਾ ਵੇਖੋ ਕੋਣ ਲੈ ਪਾਂਦਾ।
ਦੇਖਲੋ ਤਿੰਨ ਸੌ ਕਿੱਲੋ ਕਿੰਨਾ ਹੁੰਦਾ।
ਭਾਅ ਜੀ ਆਪਾਂ ਵੈਸੇ ਨਹੀਂ ਚੱਕ ਸਕਦੇ ਮਤਲਬ ਜਿਵੇ ਥੋੜ੍ਹੀ ਜਿਹੀ ਦੂਰ ਜਾਣਾਵੇ ਮਤਲਬ ਆਪਾਂ ਸਾਨੂੰ ਵੈਸੇ ਚੱਕਿਆ ਜਾਂਦਾ ਜਿਵੇਂ ਸਪੋਜ਼ ਕਰੋ ਤੁਸੀਂ ਦਸ ਕਿਲੋਮੀਟਰ ਜਾਣਾ ਹੋਵੇ ਤਾਂ ਵੀ ਨਹੀਂ ਚੱਕ ਸਕਦੇ ਆਪਾਂ ਅਤੇ ਇੰਨਾ ਲੰਬੀ ਰੇਸ ਤਾਂ ਬਹੁਤ ਵੱਧੀ ਵੱਡੀ ਗੱਲ ਹੈ।
ਚ ਹਰਿਦਵਾਰ ਆ ਗਿਆ ਇੱਕ ਸੌ ਦਸ ਕਿਲੋਮੀਟਰ ਅੰਦਰ ਗੰਗਾ ਤੇ ਜਾ ਕੇ ਮਤਲਬ ਇੱਕ ਸੌ ਵੀਹ ਤੇ ਹੋ ਜਾਂਦਾ
ਦੱਸੋ ਇੱਕ ਸੌ ਤੀਹ ਕਿਲੋਮੀਟਰ ਉਹ ਚੱਕ ਕੇ ਲਓਗੇ
ਹਮ ਉਹ ਵੀ
ਬਹੁ ਬਹੁਤ ਔਖਾ ਭਾਈ ਬੜਾ ਔਖਾ ਹੈ ਭਾਜੀ ਮੈਂ ਨਾ ਕੁਛ ਕੁਛ ਨਾ ਵੇਖੇ ਨੇ ਜਿਹੜੇ ਨਾ ਇਹ ਨਾ ਨਾ ਤੇ ਚੱਲ ਤੋਂ ਜਾਂਦੇ ਨੇ ਮਤਲਬ ਕਵਰ ਲੈਨ ਕੀ ਇੰਨੀ ਲੀਟਰ ਚੱਕ ਕੇ ਲਿਆਂਗੇ ਇਤੇ ਲੀਟਰ ਚੈੱਕ ਕਹਿ ਲਾਂ ਵਿੱਚ ਪਤਾ ਕੀ ਕਰਦੇ ਨੇ ਟੰਪੂ ਟੰਪੂ ਤੇ ਬਹਿ ਜਾਂਦੇ ਨੇ ਉਹ ਆਪਣੇ ਪਹਿਲੇ ਬੁੱਕ ਜੇ ਕਰਦੇ ਨੇ ਟੈਂਪੂ ਤੇ ਬਦੇ ਥੋੜ੍ਹੀ ਜਿਹੀ ਅੱਗੇ ਜਾ ਕੇ ਫਿਰ ਥੋੜ੍ਹੀ ਜਹਾ ਆਪਣਾ ਵੀਡੀਓ ਬਣਾ ਲੈਂਦੇ ਨੇ ਦਸ ਕੁਲੋਮੀਟਰ ਦੀ
ਫੇਿਰ ਕੋਈ ਫਾਇਦਾ ਹੀ ਨਹੀਂ ਆ ਉਸ ਕਵੜ ਦਾ ਕਿਉਂਕਿ ਫੇਿਰ ਤਾਂ ਉਹਨੂੰ ਪਾਪ ਲੱਗਿਆ ਉਹ ਖੰਡਿਤ ਹੋ ਜਾਏਗੀ ਨਾ ਕਵੜ
ਕ ਨਾ ਮੈਂ ਰੀਲਾਂ ਤੇ ਬੜਾ ਵੇਖਿਆ
ਨਹੀਂ ਨਹੀਂ
ਚ ਹਾਂ ਨਹੀਂ ਮੈਨੂੰ ਵੇਖਖਿਆ ਮਲਾ ਤੇ ਬੜੇ ਕਰਦੇ ਨੇ ਲੋਕ ਆਵੇਂ ਪਰ ਖਾਲੀਦਾ ਆਪਣਾ ਨਾਂ ਬਣਾਉਣ ਲਈ ਨਾ ਜਿਵੇਂ ਉਹ ਵੀਡੀਓ ਤਾਂ ਬਣਾ ਲੈਂਦੇ ਨੇ ਦਸ ਕੁ ਮਿੰਟਰ ਤੱਕ ਚੱਕ ਕੇ ਅਤੇ ਵੀਡੀਓ ਬਣਾ ਕੇ ਫਿਰ ਆਪਣਾ ਟੈਂਪੂ 'ਤੇ ਜਾਣਗੇ ਫਿਰ ਆਪਾਂ ਆਪਣਾ ਇੱਕ ਦੋ ਕਿਲੋਮੀਟਰ ਫਿਰ ਟੈਂਮਪੂ ਤੋਂ ਕਰਨਣਗੇ ਮ ਬੜੇ ਵੇਖੇ ਨੇ
ਲੈਣ ਦਾ ਫਾਇਦਾ ਹੀ ਨਹੀਂ ਹੈਗਾ
ਹਾਂ ਬਸ ਉਹ ਨੀ ਸਮਝਦੇ ਨਾ ਇਹ ਗੱਲ ਮੈਂਦ ਖਮਗਾ ਤਹਨੂੰ ਨਾਲ ਡਿੱਲਾ ਬਿੱਜਾਗਾ
ਅੱਛਾ ਉਹ ਇੱਕ ਅੱਧਾ ਹੋਏਗਾ ਜਿਹੜਾ ਮਤਲਬ ਵਿੱਚੋਂ ਨਾ ਵੈਸੇ ਤਾਂ ਸਾਰੇ ਕਾ ਸਾਰੇ ਕਵਰੇ ਇੱਕ ਹੁੰਦੇ ਸਭ ਤੋਂ ਮੁਸ਼ਕਿਲ ਹੁੰਦੀ ਹੈ ਜਿਹੜਾ ਮਤਲਬ ਹਜ਼ਾਰ ਦੋ ਹਜ਼ਾਰ ਵਿੱਚੋਂ ਇੱਕ ਬੰਦਾ ਲੈ ਕੇ ਆਉਂਦਾ ਉਹ ਕਊਟ ਹੁੰਦੀ ਹੈ ਡੰਡੋ ਕਵਟ ਜਿਹੜੀ ਜਿਵੇਂ ਉਹਨਾਂ ਇੱਕ ਵਾਰੀ ਲੇਟ ਆ ਫੇਿਰ ਉੱਠਿਆ ਫਿਰ ਪ੍ਰਣਾਮ ਕੀਤਾ ਤਾਂ ਮਤਲਬ ਉਹ ਨਾ ਦੋ ਤਿੰਨ ਪਹਿ ਮਹੀਨੇ ਪਹਿਲੇ ਨਿਕਲ ਜਾਂਦੇ ਨੇ
ਆਹੋ ਉਹ ਤਾਂ ਮੈਂ ਵੇਖੀ ਸੀ ਪਿਛਲੀ ਵਾਰੀ ਵੀ ਰੀਲਾਂ ਤੇ ਨਾ
ਮੁਸ਼ਕਿਲ ਕਵੜੋ
ਸਭ ਤੋਂ ਮੁਸ਼ਕਿਲ ਕਵੜ ਹੋ ਜਾਂਦੀ ਹੈ ਉਹ ਆਮ ਬੰਦਾ ਨਹੀਂ ਲਾ ਸਕਦਾ ਕੋਈ ਉਹ ਮਤਲਬ ਬੜਾ ਜਿਹੜਾ
ਉਹ ਤੇ ਜਿਹਨਾਂ ਦੀ ਮੰਨਤ ਹੁੰਦੀ ਹੈ ਉਹ ਲੈ ਕੇ ਆਉਂਦੇ ਨੇ
ਹਾਂ ਹਾਂ ਹਾਂ ਡੰਡੋ ਰਕਾਵਟ ਕਰਦੇ ਨੇ ਹਣ ਸ਼ਾਇਦ ਉਹ ਬੜੀ ਔਖੀ ਭਾਰੀ
ਤੇ ਡੀਜੇ ਡੂਜੇ ਵੀ ਚੱਲਦੇ ਨੇ ਜਿਵੇਂ ਕਿਸੇ ਨਾ ਮੈਂ ਵੇਖਿਆ ਸੀ, ਮਤਲਬ ਮੈਂ ਆਇਆ ਸੀ ਕਿਸੀ ਨਾ ਕਬੜਏ ਦੀ ਨਾ ਕਵੜ ਖੰਡਿਤ ਹੋ ਗਈ ਸੀ ਤੇ ਉਹਨਾਂ ਮਤਲਬ ਓਨੇ ਨਾ ਮਤਲਬ ਕੋਈ ਕਾਰ ਵਾਲਾ ਸੀ, ਓਦੇ ਕਰਕੇ ਨਾ ਕਾਵੜ ਖੰਡਿਤ ਹੋ ਗੀ। ਓਨਾਂ ਨੇ ਏਨਾ ਮਾਰਿਆ, ਓਂਦੀ ਸਾਰੀ ਗਾੜੀ ਤੋੜਤੀ ਮਤਲਬ ਗੁੱਸਾ ਤੇ ਚੜੇਗਾ ਇੰਨੀ ਦੂਰੋਂ ਲੈ ਕੇ ਆ ਰਿਹਾ ਬੰਦਾ ਕਾਵੜ ਤੇ ਓਨਾਂ ਦੀ ਕਾਵੜ ਖੰਡਿਤ ਕਰਤੀ ਏ ਜੇ ਮਤਲਬ ਨੀਚੇ ਤਾਂ ਨੀ ਰੱਖ ਸਕਦੇ ਸਟੈਂਡ ਹੁੰਦਾ ਓਦਾ। ਜਾਂ ਤੇ ਮਤਲਬ ਸ਼ਿਵ ਜਿਹੜੇ ਉੱਥੇ, ਸਟ ਹੁੰਦੇ ਨੇ ਰੁਕਣ ਲਈ ਕਬੜੀਆਂ ਲਈ, ਸ਼ਿਵਿੰਗ ਓਥੇ ਰੁਕਦੇ ਨੇ ਓ ਨੀ ਤੇ ਐਵੇਂ ਨੀਚੇ ਤੇ ਨੀ ਰੱਖ ਸਕਦੇ ਬਿਨਾਂ ਸਟੈਂਡ ਤੋਂ।
ਅੱਛਾ, ਅੱਛਾ, ਅੱਛਾ। ਨਈ ਭਾਜੀ ਜਿਵੇਂ ਐ ਡਾਕ ਕਾਵੜ ਹੋਂਦੀ ਏ, ਮੈਂ ਨਾ ਸੁਨੇਆ ਮਤਲਬ ਜਿਵੇਂ ਕਿਸੇ ਦੀ ਖੰਡਿਤ ਹੋ ਗਈ, ਕੀ ਕਰੋ ਸੋਚੋ ਤੁਸੀਂ ਹੋ ਜਾਂਦੀ ਹੈ ਨਾ ਕਦੇ ਹਟ 'ਚ ਛੁੱਟ ਜਾਂਦਾ ਹੈਏ ਕੁਛ ਹੋ ਜਾਂਦਾ ਹੈ ਅਤੇ ਫਿਰ ਇਹਦਾ ਕੀ ਹਲਕੀ ਹੈਗਾ ਮਤਲਬ ਕੀ ਕਰਨਾ ਪੈਂਦਾ ਫਿਰ
ਮੇਰੇ ਹਿਸਾਬ ਨਾਲ ਤੇ, ਮੇਰੇ ਖਿਆਲ ਦੁਬਾਰਾ ਜਾਣਾ
ਮਤਲਬ- ਮਤਲਬ ਜਾਣ ਕੇ ਨਹੀਂ, ਜਿਵੇਂ ਕੋਈ ਗਲਤੀ ਜਿਵੇਂ, ਕੋਈ ਗਲਤੀ ਨਾਲ ਹੋ ਗਈ ਮਤਲਬ ਜਾਣ ਕੇ ਤਾਂ, ਚਲੋ ਵੱਖਰੀ ਗੱਲ ਹੋ ਗਈ।
ਫੇਰ ਤਾਂ ਮਤਲਬ, ਮਾਫ਼ੀ ਮੰਗਣੀ ਪੈਂਦੀ ਹੈ ਭੋਲੇ ਬਾਬਾ ਤੋਂ
ਅੱਛਾ, ਅੱਛਾ, ਅੱਛਾ ਮਤਲਬ ਦੁਬਾਰਾ ਜਾਨਾ ਪੈਂਦਾ
ਸ਼ਾਇਦ, ਉਹ ਆਪਣੀ ਸ਼ਰਧਾ ਜਾਾਨਾ ਨਹੀਂ ਜਾਣਾ, ਜੇ ਅੇਲੇ ਪਾਸ ਹੀ ਹੋਈਏ ਹੈ। ਖੰਡਿਤ ਕਾਵੜ ਫਿਰ ਤਾਂ ਮਾਫ਼ੀ ਮੰਗ ਕੇ ਮਤਲਬ ਦੁਬਾਰਾ ਲਿਆਓ। ਜੇ ਮਤਲਬ ਦੂਰ ਹੋ ਗਈ ਏ ਹੁਨ ਤਾਂ ਫਿਰ ਮਾਫ਼ੀ ਹੈਗੀ ਏ ਬਸ।
ਅੱਛਾ, ਹਾਂ, ਹਾਂ, ਹਾਂ ਅੱਛਾ- ਅੱਛਾ ਠੀਕ ਆ, ਠੀਕ ਆ ਚਲੋ ਭਾਜੀ ਮੈਂ ਤਾਂ ਕਾਂ ਕਿਸ ਦੀ ਗੱਡੀ ਨਾ ਹੋਵੇ ਸਾਰਿਆਂ ਦਾ ਜਲ ਚੜੇ ਓ ਵਧੀਆ ਗੱਲ ਹੈਗੀ ਏ। ਹੂੰ
ਐ ਤਾਂ ਬਸ ਆਰਮੀ ਵਾਲੇ ਲੇ ਜਾ ਸਕਦੇ ਨੇ ਡਾਕ ਕਾਵੜ ਤੇ ਜੇੜੇ ਬਿਲਕੁਲ ਸਈ ਜਾਂਦੇ ਨੇ।
ਹਾਂ ਇਹ ਤਾਂ ਗੱਲ ਹੈ ਕਿ ਜਿਹੜੇ, ਆਰਮੀ ਚ ਫਿੱਟ ਹੋਣ ਨਾ,
ਟੈਸਟ ਵੈਸਟ ਰੋਨ ਜਾਦਾ ਹੁੰਦਾ।
ਹਾਂਜੀ-ਹਾਂਜੀ, ਓਨਾਂ ਦੀ ਨਾ ਨਾਲੋ ਨਾਲ ਨਾ ਐ ਓ ਸੋਚਦੇ ਨੇ ਚਲ ਕਵਰ ਦੇ ਬਹਾਨੇ ਤਿਆਰੀ ਹੋ, ਜਾਂਦੀ ਉਹਨਾਂ ਦੀ ਆਰਮੀ ਦੀ ਨਾਲੇ ਤਿਆਰੀ ਵੀ, ਰਹਿੰਦੀ ਹੈ ਨਾ,
ਹੂੰ
ਉਹਨਾਂ ਨੇ ਵੈਸੇ ਵੀ ਭੱਜਣਾ, ਹੀ ਪੜ੍ਹਨਾ ਡੇਲੀ ਤੁਹਾਨੂੰ ਪਤਾ ਹੀ ਹੈਗਾ, ਉਹਨਾਂ ਦਾ -ਦਾ ਸਿਸਟਮ ਹੁੰਦਾ ਏ, ਉਹ ਕਾਵੜ ਲੈਣ ਵਾਸਤੇ, ਕਾਵੜ ਬਹਾਨੇ ਨੇ ਇੱਕ ਰਦਾ ਜਾ ਰਹਿੰਦਾ ਹੈ ਕਿ, ਆਰਮੀ 'ਚ ਕੰਮ ਹੀ ਆਉਗਾ ਹੈ ਚੀਜ਼, ਜਿਹੜਾ ਟੈਸਟ ਹੁੰਦੇ ਆਰਮੀ ਦਾ ਉਹ 'ਚ ਕਾਮ ਹੀ ਆਊਗਾ, ਸਟੈਮੀਨਾ ਵੱਧੂਗਾ।
ਓਨਾਂ ਦੀ ਤੇ ਸਪਰਿੰਟ ਈ ਲੱਗਦੀ ਓਹੀ ਲਾਂਦੇ ਨੇ ਓ ਤੇ।
ਆ, ਹਾ, ਹਾ
ਹੂੰ ਚਲੋ, ਠੀਕ ਹੈ ਵੀਰੇ ਜੇ ਤੁਹਾਡਾ ਮਨ ਬਨੇਆ ਮਤਲਬ ਤੁਹਾਡੀ ਸ਼ਰਧਾ ਹੋਈ ਤੇ ਮੈਨੂੰ ਦੱਸ ਦੇਨਾ ਚੱਲਾਂਗੇ ਫਿਰ।
ਓਕੇ -ਓਕੇ ਵੀਰ ਠੀਕ ਹੈ, ਓਕੇ ਠੀਕ ਹੈ, ਸਤਿ ਸ਼੍ਰੀ ਅਕਾਲ।